ਹੂੰ
ਹੈਲੋ
ਹੈਲੋ ਸ਼ਸ਼ ਸੀ਼੍ ਕਾਲ।
ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸ਼ਸ਼ ਸ਼੍ਰੀ ਅਕਾਲ।
ਕੀ ਹੋਇਆ ਕੋਈ ਕੋਲ ਐ?
ਹੂੰ
ਹਾਂਜੀ
ਕੀ ਬੋਲਿਓ?
ਮੈਂ ਕਿਹਾ ਬੜੀ ਸਲੋ ਬੋਲ ਰਹੇ ਹੋ ਕੋਈ ਲਾਗੇ ਤੁਹਾਡੇ।
ਨਹੀਂ ਨਹੀਂ ਮਤਲਬ ਠੀਕ ਹੀ ਬੋਲਦੀ ਹਾ ਤੁਹਾਨੂੰ ਨੀ ਆ ਰਹੀ ਆਵਾਜ਼ ਮੇਰੀ ਸ਼ਾਇਦ।
ਅੱਛਾ ਮੈਨੂੰ ਲੱਗ ਲਾਗੀ ਕੋਈ ਬੈਠਾ ਐ ਤਾਂ ਹੋਲੀ ਬੋਲ ਰਹੇ ਹੋ।
ਨਾ ਹੁਣ ਠੀਕ ਬੋਲਦੀ ਜਿਆਦਾ।
ਹੋਈ ਸੀ ਕਾਫਿਆਂ ਨਾਂ ਗੱਲ?
ਹੂੰ
ਹੈਲੋ
ਨੀ ਤੁਸੀਂ ਕੀ ਕਹਿ ਰਹੇ।
ਮੈਂ ਕਿਹਾ ਹੋਈ ਸੀਗੀ ਕਰ ਉਹਨਾ ਨਾਲ ਗੱਲ?
ਹੂੰ
ਹੂੰ
ਨਈ ਹੋਈ ਸੀ।
ਉਹਨੇ ਦੱਸਿਆ ਨੀ ਗੱਲ ਬਾਰੇ।
ਹੈਲੋ।
ਹਾਂਜੀ ਤੁਸੀਂ ਸੁਣਾਓ ਕਰ ਠੀਕ ਨੇ ਸਾਰੇ?
ਹੈਲੋ।
ਹਾਜੀ ਹੈਗਾ।
ਕੁਛ ਕਰ ਰਹੇ ਹੋ ਓਦੇ ਨਾਲ
ਹੂੰ।
ਹੈਲੋ।
ਹਾਂਜੀ-ਹਾਂਜੀ, ਅਵਾਜ਼ ਆ ਰਹੀ ਐ।
ਹਾਂਜੀ-ਹਾਂਜੀ, ਆਹੀ ਐ। ਮੈਂ ਕਿਹਾ ਨਾਲ ਕੁਛ ਹੋਰ ਕਰ ਰਹੇ ਓ।
ਕਰ ਰੀ, ਨਈ ਮੈਂ ਤਾਂ ਬੈਠੀ ਆ।
ਅੱਛਾ।
ਏ ਬੈਂਗਣ ਦਾ ਪਰਥਾ ਬਣਾਇਆ ਸੀ ਮੰਮੀ ਨੇ
ਬੈਂਗਣ ਦਾ ਪਰਥਾ?
ਹਾਂਜੀ।
ਓ ਹੋ ਮੇਰਾ ਫੇਵਰੇ
ਆਜੋ ਫੇਰ ਏਥੇ
ਤੁਸੀਂ ਕਿੱਥੇ ਰੈੰਦੇ ਅਹ ਜਗਾਦਰੀ।
ਹਾਂਜ
ਅੱਛਾ।
ਹੂੰ-ਹੂੰ।
ਹੋ ਦੱਸੋ?
ਵਧੀਆ।
ਹੈਲੋ।
ਆਜ।
ਹਾਂਜੀ।
ਮੈਂ ਕੇਹਾ ਤੁਸੀਂ ਕੀ ਖਾਇਆ ਅੱਜ?
ਮੈਂ ਮੈਨੂੰ ਭੁੱਲ ਗਿਆ, ਪਤਾ ਨੀ ਕੀ ਖਾਦਾ ਸੀ।
ਖਾਣ ਲੱਗੇ ਓ, ਤੇ ਭੁੱਲ ਭੀ ਗਏ ਓ ਇੰਨੀ ਛੇਤੀ।
ਹਜੇ ਖਾਣਾ ਸੀ ਨਾ, ਓ ਮੈਂ ਗੱਲ ਕਰਨ ਲੱਗ ਗਿਆ ਮੈਨੂੰ ਭੁੱਲ
ਹੂੰ।
ਹੋਰ ਦੱਸੋ, ਆਪਣੀ ਲਾਈਫ ਬਾਰੇ ਕੁਛ?
ਹੈਲੋ।
ਜੀ ਤੁਹਾਨੂੰ ਆਵਾਜ਼ ਨੀ ਆ ਰਹੀ ਕਿਆ ਮੇਰੀ?
ਤਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ ਸੀ।
ਹੋਰ ਤਾਂ ਆਪਾ ਕੁੱਛ, ਹਾਂਜੀ। ਹੂੰ। ਦੋ ਹੈਲੋ। ਹੈਲੋ। ਓ ਕਿੱਥੇ ਚਲੇ ਗਏ ਤੁਸੀਂ? ਹੂੰ। ਹੈਲੋ। ਹੂੰ।